ਹੈਲੋ,
ਹੈਲੋ, ਸਤਿ ਸ਼੍ਰੀ ਅਕਾਲ ਜੀ। ਕੀ ਹਾਲ -ਚਾਲ ਨੇ?
ਵਧੀਆ ਤੁਸੀਂ ਸੁਣਾਓ? ਘਰ- ਬਰ
ਸਭ ਪਾ ਸਭ ਵਧੀਆ ਜੀ ਸਭ ਵਧੀਆ ਹੋਰ ਕੀ ਹੋ ਰਿਹਾ ਸੀ।
ਬਸ ਕੁਛ ਨਹੀਂ ਅੱਜ ਕਲ ਤੁਹਾਨੂੰ ਪਤਾ ਫਰੀ ਦਾ ਟਾਈਮ ਚੱਲ ਰਿਹਾ ਪ ਦ ਫ੍ਰਰੀ ਹੈ ਵਿਹਲੇ ਹੈ ਹੁਣ। ਤੰਗ ਕਰਦੇ ਰਹਿੰਦੇ ਹੈ। ਕੋਈ ਮੈਂ ਇਹਨਾਂ ਨੂੰ ਕਹਿੰਦੀ ਹਾਂ ਕੋਈ ਐਕਟੀਵਿਟੀ ਕਰ ਲਓ ਕਿਉਂਕਿ ਆਪ ਦੇ ਆਨਦਰ ਖਾਲੀ ਪੜ੍ਹਾਈ ਕਰਨ ਨਾਲ ਹੀ ਨੀ ਕੁਛ ਹੁੰਦਾ। ਕੁਛ ਆਪਦੇ ਅੰਦਰ ਨਵੀਂ -ਨਵੀਂ ਚੀਜ਼ਾਂ ਨੂੰ ਕਰੋ। ਬਸ ਬੱਚੇ ਸੁਣਦੇ ਕਿੱਥੇ ਆ ਆਪਣੀ।
ਨਹੀਂ ਆਪਣੇ ਚ' ਛੁੱਟੀਆਂ ਹੁੰਦੀਆਂ ਸੀ। ਆਪਣੀ ਜਦੋਂ ਛੁੱਟੀਆਂ ਆਉਂਦੀਆਂ ਸੀ ਤੇ ਆਪਾ ਕਿੰਨ ਆਪਣੇ ਇਹ ਟਾਈਮ ਸਿਰਫ ਹੋਮਵਰਕ ਹੀ ਲਗਾ ਦਿੰਦੇ ਸੀਗੇ। ਜਾਣਾ- ਆਣਾ ਫਿਰ ਆ ਕੇ ਆਪਣੀ ਹੋਬੀਜ਼ ਵੀ ਜਿਹੜੀਆਂ ਹੁੰਦੀਆਂ ਸੀਗੀਆਂ ਉਹ ਵੀ ਪੂਰੇ ਕਰਦੇ ਸੀ। ਕਢਾਈਆਂ ਕਡਨੀਆਂ। ਕੋਈ ਆਰਟ ਬਣਾਣੇ। ਇੰਨਾ ਕੁੱਛ ਕਰਦੇ ਹੁੰਦੇ ਸੀਗੇ ਕੁੱਛ ਨਾ ਕੁੱਛ ਕਰਦੇ ਹੀ ਰਹਿੰਦੇ ਸੀਗੇ। ਹੋਰ ਕੁਝ ਨ ਮਿਊਜਿਕ ਜੁਇਨ ਕਰ ਲੈਣੀ ਆ। ਤੇ ਅੱਜ ਕਲ ਦੇ ਬੱਚਿਆਂ ਨੂੰ ਇੰਨਾ ਸ਼ੌਕ ਹੀ ਨਹੀਂ ਹੈ ਖਾਸ ਜ਼ਿਆਦਾ। ਇਹਨਾਂ ਸਭ ਚੀਜ਼ਾਂ ਦਾ।
ਬਿਲਕੁਲ ਕਿਉਂਕਿ ਨਾ, ਹਾਂਜੀ। ਮਿਲ ਲਈ ਹਾਂਜੀ ਸਹੀ ਗੱਲ ਹੈ, ਹਰ ਇਨਸਾਨ ਦੇ ਵਿੱਚ ਨਾ ਕੋਈ ਨਾ ਕੋਈ ਸ਼ੌਕ ਹੁੰਦਾ ਹੈ। ਇਹ ਜ਼ਰੂਰੀ ਹੈ। ਇਹ ਹੋਣਾ ਇਹ ਕਹਿੰਦੇ ਆ ਕਿ ਅੰਦਰੋਂ ਜਾਗਦੀ ਹੈ ਆਪਣੀ ਚੀਜ਼। ਮਨ ਜੇ ਕੋਈ ਕਿਸੇ ਦੇ ਕਹਿਣ ਨਾਲ, ਕਿਸੇ ਦੇ ਬੋਲਣ ਨਾਲ ਨਹੀਂ ਕਰਨਾ, ਆਪਣੇ ਅੰਦਰੋਂ ਕਰੋ ਜੋ ਕਰਨਾ। ਕਹਿੰਦੇ ਹੈ ਠੀਕ ਆ, ਤੁਸੀਂ ਆਪਣੇ ਜੀਵਨ ਨੂੰ ਕੁਛ ਰੱਖਣਾ ਚਾਹੁੰਦੇ ਹੋ ਤੇ ਤੁਹਾਨੂੰ ਨਵੇਂ- ਨਵੇਂ ਸੌ਼ਕ ਬਣਾਉਣੇ ਚਾਹੀਦੇ ਹੈ। ਤੇ ਸ਼ੌਕ ਪੂਰੇ ਨੀ ਕਰਾਂਗੇ ਤੇ, ਫੇਰ ਜੇ ਸ਼ੌਂਕ ਪੂਰੇ ਹੀ ਨਹੀਂ ਕਰਾਂਗੇ ਆਪਾਂ। ਤੇ ਫਿਰ ਦੱਸੋ ਕੀ ਹੈ ਆਪਣੀ ਖੁਸ਼ੀਆਂ ਅਧੂਰੀਆਂ, ਆਪਾਂ ਅਧੂਰੀ ਖੁਸ਼ੀ ਕਿਉਂ ਰੱਖੀਏ। ਆਪਾ ਪੂਰਾ ਕਰਨਾ ਹੈ, ਕਹਿੰਦੇ ਕਈਆਂ ਲੋਕਾਂ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਹੈ। ਕਈਆਂ ਨੂੰ ਗਾਣੇ ਸੁਣਨ ਦਾ ਸ਼ੌਕ ਹੈ। ਕਈਆਂ ਨੂੰ ਖੇਡਣ ਦਾ ਸ਼ੌਕ ਹੈ। ਹੋਰ ਵੀ ਬਹੁਤ ਤਰਾਂ ਦੀ ਐਕਟੀਵਿਟੀਜ਼ ਹੈ ਜਿਹਨਾਂ ਦਾ ਸ਼ੌਂਕ ਰੱਖਦੇ ਨੇ ਅੱਜ ਕਲ ਦੇ ਲੋਕ।
ਹੁਣ ਦੇਖੋ ਪਤਾ ਕਿ ਆਹ ਜਿਹੜੀ ਆਪਣੇ ਸ਼ੌਂਕ ਹੁੰਦੇ ਨੇ ਨਾ ਜਿਹੜੀ ਆ ਹੋਬੀਜ਼ ਹੁੰਦੀ। ਆਂਦੀ ਨੇ ਸ਼ੌਕ ਹੁੰਦੇ ਨੇ, ਇਹਨਾਂ ਨੂੰ ਹੀ ਅੱਗੇ ਕਈ ਨਾ ਆਪਣਾ ਔ ਪ੍ਰੋਫੈਸ਼ਨ ਬਣਾ ਲੈਂਦੇ ਨੇ। ਇਹਦੇ ਵਿੱਚ ਹੀ ਆਪਣੇ ਆਪ ਔ ਇੰਨਾ ਜ਼ਿਆਦਾ ਕਰ ਲੈਂਦੇ ਨੇ ਆਹ, ਕੀ ਕਹਿੰਦੇ ਉਹਨੂੰ ਅੱਛੇ ਤਰੀਕੇ ਨਾਲ ਸਿੱਖ ਕੇ, ਕਰਕੇ, ਇਨਾ ਜ਼ਿਆਦਾ ਉਹ ਕੇ ਕੈਪੇਬਲ ਹੋ ਜਾਂਦੇ ਨੇ ਕਿ ਆਪਣਾ ਇਹਨੂੰ ਨਾ ਅੱਗੇ ਪ੍ਰੋਫੈਸ਼ਨ ਬਨਾ ਕੇ ਉਹਦੇ ਤੇ ਕੰਮ ਕਰਦੇ ਰਹਿੰਦੇ ਨੇ, ਕਈ ਲੋਕ ਤਾਂ ਐਸੇ ਨੇ ਜਿਹੜਾ ਕੰਮ ਕਰਦੇ ਨਾਲ ਇਹ ਆਪਣੀਆਂ ਹੋਬੀਜ਼ ਕਰਦੇ ਨੇ ਅਤੇ ਇਹਦੇ ਨਾਲ ਵੱਖਰਾ ਆਪਣਾ ਇੱਕ ਟਾਈਮ, ਸਪੈਂਡ ਕਰਦੇ ਨੇ।
ਸਹੀ ਗੱਲ, ਸਹੀ ਗੱਲ ਹੈ ਜੇ ਤੁਸੀਂ ਕਹਿੰਨੇ ਆ ਨਾ ਪੜਾਈ, ਤੋਂ ਇਲਾਵਾ, ਤੁਸੀਂ ਹੋਰ ਵੀ ਸ਼ੌਕ ਰੱਖ- ਰੱਖਦੇ ਹੁੰਦੇ, ਤੇ ਉਹਨਾਂ ਸ਼ੌਕ ਦੇ ਵਿੱਚ ਨਾ ਤੁਹਾਨੂੰ ਕਮਾਈ ਦੇ ਵੀ ਕਾਰਨ ਏ। ਪੈਸਾ ਕਮਾ ਸਕਦੇ ਹੋ, ਕਿਉਂਕਿ ਅੱਜ ਕੱਲ ਕਿਉਂਕਿ ਆਪਾਂ ਪੈਸਾ ਤਾਂ ਹੀ ਕਮਾਂਨੇ ਹਾਂ ਨਾ, ਕਿ ਆਪਣੇ ਜਦੋਂ ਸ਼ੌਂਕ ਪੂਰੇ ਹੁੰਦੇ ਆ, ਆਪਣੇ ਸ਼ੌਂਕ- ਲੱਗਣਗੇ ਹਾਂ ਬਾਈ ਹੁਣ ਇਹ ਸ਼ੌਕ ਮੇਰਾ ਪੈਸੇ ਚ ਵੀ ਬਦਲ ਗਿਆ, ਕਹਿੰਦੇ ਐ।
ਉਹ ਪਤਾ ਕਿ ਐਕਸਟਰਾ ਇਨਕਮ ਹੂੰ ਐਕਸਟਰਾ ਇਨਕਮ ਸੋਰਸ ਬਨ ਜਾਂਦਾ ਏ ਨਾ। ਤੇ ਇਹ ਬੱਚ- ਬੱਚਿਆਂ ਨੂੰ ਇਹ ਸਮਝਣਾ ਚਾਹੀਦਾ ਹੈ ਵੀ ਜੇ ਤੁਸੀਂ ਹੁਣ ਜਿਵੇਂ ਅੱਜ ਕੱਲ ਜਿਵੇਂ ਹੁਣ ਬੱਚਿਆਂ ਨੂੰ, ਕੰਪਿਊਟਰ ਹੈਗਾ, ਹੈਨਾ। ਤੇ ਉਹਦਾ ਜਿਹੜਾ ਹੈ ਕੰਪਿਊਟਰ ਦੇ ਵਿੱਚ ਵੀ ਕਿੰਨੇ ਕੋਰਸ- ਕੂਰਸ ਕਰ, ਕੇ ਉਹਦੇ ਆਪਣੀ ਅਲੱਗ ਤਰੀਕੇ ਨਾਲ ਜਿਹੜਾ ਉਹਨਾਂ ਦੀ ਰੂਟੀਨ ਜੋਬ ਹੈਗੀ ਆ ਉਸ, ਉਸ ਤੋਂ ਇਲਾਵਾ ਕੁੱਛ ਨਾ ਕੁੱਛ ਕੋਰਸ ਕਰਕੇ ਤੇ ਕਰਕੇ ਉਹ ਵੀ ਕਰਦੇ ਪਏ ਨੇ ਕਈ ਬੱਚੇ ਤਾਂ। ਬਹੋਤ ਉਹਨੂੰ ਵੀ ਬਹੋਤ ਅੱਛੇ ਤਰੀਕੇ ਨਾਲ ਹੈਂਡਲ ਕਰ ਰਹੇ ਨੇ।
ਸਹੀ ਗੱਲ ਐ, ਓ ਇਕ- ਕਿਉਂਕਿ ਅੱਜ ਕੱਲ ਦੇ ਟਾਈਮ ਚੱ ਨਵੀਆਂ- ਨਵੀਆਂ ਚੀਜ਼ਾਂ ਆ ਗਈਆਂ ਨੇ, ਨਵੀਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ, ਤੇ ਆਪਾਂ ਉਹਨਾਂ ਚੀਜ਼ਾਂ ਨੂੰ ਸਿੱਖ ਕੇ ਨਾ, ਆਪਾਂ ਕਹਿੰਦੇ ਆ ਨਾ ਕਿਸੇ ਨੂੰ ਫ੍ਰੀ ਚੱ ਸੇਵਾ ਵੀ ਦੇ ਸਕਦੇ ਹਾਂ ਇੱਕ ਤਰਾਂ ਦੀ ਪ੍ਰੇਰਿਤ ਕਰ ਸਕਦੇ ਹਾਂ। ਕਿ ਹਾਂ ਵੀ ਉਹਨਾਂ ਨੂੰ ਨਾਲੇ, ਇਹ ਅੱਗੋਂ ਉਹਨਾਂ ਦੇ ਕਹਿੰਦੇ ਕਿ ਕਾਰੋਬਾਰ ਚ ਵੀ ਕੰਮ ਆਂਦਾ ਕਈ ਇਹੋ ਜਿਹੀ ਚੀਜ਼ਾਂ ਵੀ ਹੈ, ਜੋ ਤੁਸੀਂ ਤੁਸੀਂ ਸ਼ੌਕ ਨੂੰ, ਕਹਿੰਦੇ ਸ਼ੌਂਕ ਇਹੋ ਜਿਹੀ ਚੀਜ਼ ਹੈ। ਕਹਿ ਲਓ ਕਿ ਜੇ ਆਪਾਂ ਕਦੀ ਮਤਲੱਬ ਚੁੱਪ- ਚਾਪ ਬੈਠੇ ਹਾਂ, ਸੁਸਤ ਬੈਠੇ ਹਾਂ, ਕੋਈ ਸਮਂਝ ਨਹੀਂ ਤਣਾਅ ਚੱ ਹਾਂ ਕਿ ਮਤਲੱਬ ਉਹ ਤੁਹਾਡੀ ਕਹਿੰਦੇ ਇੱਕ ਤਰਾਂ ਦੀ ਮਦਦ ਕਰਦਾ ਹੈ ਹਰ ਚੀਜ਼ ਚ। ਸਾਨੂੰ ਇੱਕ ਮਨੋਰੰਜਨ ਮਨਾਂਦਾ ਤੁਹਾਡੇ ਜੀਵਨ ਦੇ ਵਿੱਚ। ਹੋਰ ਤੁਸੀਂ ਮੈਨੂੰ ਇਹ ਦੱਸੋ, ਤੁਹਾਨੂੰ ਕੀ ਸ਼ੌਂਕ ਐ?
ਨੀ ਮੈਨੂੰ ਤਾਂ ਜਿਵੇਂ ਨਾ ਸੱਚੀ ਪੁੱਛੋ ਤਾਂ ਦੋ- ਤਿੰਨ ਸ਼ੌਕ ਹੈ ਇੱਕ ਤਾਂ ਮਿਊਜਿਕ ਦਾ, ਸੈਕਿੰਡ ਮੈਨੂੰ ਸ਼ੌਂਕ ਹੈ ਕਢਾਈ ਵਗੈਰਾ ਦਾ। ਤੇ ਅਕਸ ਤੇ ਜੇ ਇਹ ਵੀ ਨਾ ਕੁੱਛ ਮਿਲੇ ਤਾਂ ਫੇਰ ਮੈਂ ਰੀਡਿੰਗ ਕੁੱਛ ਕਰ ਲੈਦੀ ਆਂ, ਇਹ ਤਿੰਨ ਸ਼ੌਕ। ਤਾਂ ਮੈਂ ਆਪਣੇ ਰੱਖਦੀ ਹਾਂ ਆਪਣੇ ਕਿ ਕਦੋਂ ਵੀ ਜਦੋਂ ਵੀ ਮੈਨੂੰ ਮੇਰੇ ਵਾਸਤੇ ਕਹਿੰਦੇ ਨਾ ਸੈਲਫ ਟਾਈਮ ਜਦੋਂ ਚਾਹੀਦਾ ਹੁੰਦਾ ਮੀ ਟਾਈਮ ਤੇ ਮੈਂ ਫੇਰ ਇਨਾਂ, ਚੀਜ਼ਾਂ ਵਿੱਚ ਹੀ ਜਿਆਦਾ ਕਰਨਾ ਪਸੰਦ ਕਰਦੀ ਹਾਂ ਅਦਰਵਾਈਜ਼ ਤਾਂ ਫੇਰ ਰੂਟੀਨ ਤਾਂ ਫੇਰ ਹੁਣ ਤੁਹਾਨੂੰ ਪਤਾ ਪਤਾ ਹੀ ਹੈ ਲੇਡੀਜ਼ ਦੀ ਰੂਟੀਨ ਤੇ ਕਿੰਨੀ ਕੁ ਬਿਜੀ ਹੁੰਦੀ ਹੈ ਤੇ ਉਹਨਾਂ, ਟਾਈਮ ਤਾਂ ਮਿਲਦਾ ਹੀ ਨੀ ਹੈ, ਲੇਕਿਨ ਜਦੋਂ ਮਿਲਦਾ ਮੇ- ਤੇ ਪ੍ਰਾਟੀਜ ਏਹੀ ਰਹਿੰਦੀ ਹੈ ਮਿਉਜ਼ਿਕ ਤੇ ਚਲੋ ਮੇਰੇ ਕੰਮਾਂ ਦੇ ਨਾਲ- ਨਾਲ ਹੀ ਚੱਲਦਾ ਰਹਿੰਦਾ ਐ। ਪਰ ਰੀਡਿੰਗ ਤੇ ਉਹਦੇ ਚ ਅ ਕਢਾਈ ਵਗੈਰਾ ਤਾਂ ਜਦੋਂ ਮੈਂ, ਨਿਟਿੰਗ- ਨੁਟਿੰਗ ਇਹ ਤਾਂ ਫ੍ਰੀ ਟਾਈਮ ਵਿੱਚ ਮੈਂ ਕਰਦੀ ਰਹਿੰਦੀ ਆ। ਤੇ ਅੱਛਾ ਲੱਗਦਾ ਕਿਉਂਕਿ ਲੱਗਦਾ ਕਿ ਅਸੀਂ ਕੁੱਛ ਹੱਟ ਕੇ ਕਰੇ ਆਪਣੇ ਰੂਟੀਨ ਤੋਂ। ਕੁਛ ਆਪਣੇ ਵਾਸਤੇ ਸੋਚ। ਚਿਆ ਆਪਣਾ ਕਰ ਰਿਆ ਆਪਣੇ ਵੱਲ ਧਿਆਨ ਦਿੱਤਾ ਠੀਕ ਐ ਨਾ ਹੁਣ ਕਈ ਕਈਆਂ ਨੂੰ ਹੋਰ ਕੁੱਛ ਨੀ ਤਾਂ ਆਪਣੇ ਅ ਓ ਜੇੜੀ ਹੈ ਫਰੀ ਐਕਸ ਸਕਿੰਨ ਟਰੀਟਮੈਂਟ ਕਰਨ ਤਾਂ ਟੁਰ ਪੈਂਦੀਆਂ ਨੇ ਕਈ ਸ਼ੋਪਿੰਗ ਤਾਂ ਕਈਆਂ ਨੂੰ ਹੁੰਦੀ ਆ ਹੋਬੀ ਹੁੰਦੀ ਆ ਸ਼ੌਕ ਹੁੰਦੈ ਓਧਰ ਵੱਲ ਚੱਲ ਜਾਂਦੇ ਨੇ ਏ ਵੀ ਆਪਣੇ-ਆਪਣੇ ਸ਼ੌਕ ਹੈਂ।
ਬਿਲਕੁੱਲ-ਬਿਲਕੁੱਲ ਮੈਨੂੰ ਵੀ ਲੈਲੋ ਮੈਨੂੰ ਵੀ ਇੰਨੇ ਸ਼ੋ ਮੈਂ ਬੋ ਸ਼ੌ ਤਾਂ ਬੋਤ ਐ ਦੇਖੋ ਔਰਤਾਂ ਨੂੰ ਸਭ ਤੋਂ ਜਾਦਾ ਸ਼ੌਕ ਹੁੰਦਾ ਘੁੰਮਣਾ ਹਰ ਦੋਸਤਾਂ ਨਾਲ ਘੁੰਮ ਕੇ ਜਾਨਾ ਘੁੰਮਨ ਆਨਾ ਸ਼ੋਪਿੰਗ ਕਰਨਾ ਘੁੰਮ ਕੇ ਹੋਰ ਸ਼ੌਕ ਵੀ ਮੈਂ ਇੱਕ ਮਿਊਜ਼ਿਕ ਪਾਲਿਆ ਹੋਇਐ ਮਿਊਜ਼ਿਕ ਦਾ ਬੋ ਸੰਗੀ ਤਾਂ ਮੈਂ ਐਨੇ ਮਤਲਬ ਜਦੋਂ ਮੈਂ ਕੈਨੀ ਆ ਬੈਠੀ ਹੁੰਨੀ ਆ ਨਾ ਓਦੋਂ ਸੁਣਦੀ ਆ। ਆਰਾਮ ਮਿਲਦੈ ਬੋਹ ਜਾਦਾ ਆਰਾਮ ਮਿਲਦੈ ਫਿਰ ਉਸ ਤੋਂ ਬਾਦ ਕੈਲੋ ਕੀ ਤੁਸੀਂ ਮੈਂ ਬਿਲਕੁੱਲ ਬਿਲਕੁੱਲ। ਜਦੋਂ ਵਿਆ-ਵਿਆ ਤੋਂ ਪੈਲਾਂ ਮੈਂ ਨਾ ਮੈਨੂੰ ਕਢਾਈ ਕਰਨ ਦਾ ਬੋਹ ਸ਼ੌਂਕ ਸੀ ਕੱਪੜਿਆਂ ਦੇ ਕਢਾਈ ਕਰਨਾ ਖੁਦ ਡਿਜ਼ਾਇਨ ਕਰਨਾ ਖੁਦ ਹਰ ਚੀਜ਼ ਮਤਲਬ ਜੋ ਕੋਈ ਦੇਖਦਾ ਸੀ ਨਾ ਓ ਮੈਨੂੰ ਪੁੱਛਦਾ ਹੁੰਦਾ ਸੀ ਤੂੰ ਕਿੱਥੋਂ ਸਿੱਖਿਐ ਮੈਂ ਓਨੂੰ ਕੈਂਦੀ ਹੁੰਦੀ ਸੀ ਨਈ ਏ ਮੈਂ ਨਾ ਖੁਦ ਆਪਣੇ ਆਪ ਨੂੰ ਕਿਸੇ ਨੂੰ ਦੇਖਦੀ ਹੁੰਦੀ ਸੀ ਕੀ ਕਿਵੇਂ ਕਰਦੈ। ਮੈਂ ਔਂਦੇ ਕੋਲ ਜਾਂਦੀ ਸੀ ਤਾਂ ਉਨੂੰ ਸਿਰਫ਼ ਦੇਖ ਕੇ ਫੋਲੋ ਕੀਤਾ ਆਪਣੇ ਚ ਉਵੇਂ ਈ ਜਦੋਂ ਆਪਾਂ ਫੋਲੋ ਕਰਦੇ ਆ ਏ ਚੀਜ਼ ਇੱਕ ਹੁਨਰ ਬਣ ਜਾਂਦਾ ਆਪਣੇ ਅੰਦਰ ਜੇੜਾ ਖੁਦ ਆਪਣੇ ਆਪ ਕਰਦੈ ਇਨਸਾਨ ਤੇ ਜਦੋਂ ਫਿਰ ਤੁਸੀਂ ਇਂਦੇ ਚੋਂ ਮੈਨੂੰ ਕਈ ਲੋਕਾਂ ਨੇ ਏ ਵੀ ਕਿਆ ਕਈ ਮੇਰੇ ਆਪਣੇ ਕੈਦੋ ਕੇ ਮੇਰੇ ਫਰੈਂਡਸ ਬਣੇ ਹੋਏ ਸੀ ਜੋ ਅਨਮੈਰਿਡ ਪਰ ਦੋਸਤ ਜੋ ਮੇਰੀਆਂ ਭਾਬੀਆਂ ਸੀ ਕੋਈ ਓ ਮੈਨੂੰ ਕੈਂਦੀ ਆ ਕੀ ਤੁਸੀਂ ਵੀ ਮੈਨੂੰ ਸਾਨੂੰ ਵੀ ਸਿਖਾਓ ਕਿਉਂਕੀ ਅਸੀਂ ਤਾਂ ਮੈਂ ਤਾਂ ਐਨਾ ਸਾਡੇ ਕੋਲ ਓਸ ਓ ਹੈ ਨੀ ਅੰਦਰ। ਮਨ ਦੇ ਵਿੱਚੋ ਸ਼ੌਂਕ ਕੀ ਅਸੀਂ ਏ ਕਰ ਸਕੀਏ ਮੈਂ ਕਿਆ ਨਈ ਤੁਸੀਂ ਪਾਲੋਗੇ ਜੇ ਸ਼ੌਕ ਬਣਾਓਗੇ। ਤਾਂ ਕਿਉਂ ਨੀ ਬਣਨਗੇ ਸਭ ਕੁੱਛ ਮਿਲਦੈ ਐਨਾਂ ਚ
ਬਿਲਕੁੱਲ ਏ ਤਾਂ ਆਪਣੇ ਅੰਦਰੋਂ ਈ ਹੁੰਦੈ ਕੀ ਜ਼ਰੂਰੀ ਨਈ ਮਤਲਬ ਜਿਵੇਂ ਤੁਹਾਨੂੰ ਕਢਾਈ ਦਾ ਹੈ, ਮੈਨੂੰ ਕਢਾਈ ਦਾ ਮਿਊਜਿਕ ਦਾ ਤੇ ਕਿਸੇ ਦੂਸਰੇ ਨੂੰ ਦੂਸਰੇ ਨੂੰ ਹੋ ਸਕਦਾ ਪੋਟਰੀ ਦਾ ਹੋਏ। ਫੈਬਰਿਕ ਪੇਂਟਿੰਗ ਦਾ ਹੋਏ ਹਰ ਇੱਕ ਨੂੰ ਆਪਣੇ-ਆਪਣੇ ਸ਼ੌਕ ਹੁੰਦੇ ਨੇ ਤੇ ਹਰ ਦੇ ਕੋਲ ਆਪਣਾ ਇੱਕ ਆਰਟ ਹੁੰਦਾ ਹੈ ਓ ਆਪਣੇ ਆਪ ਪਹਿਚਾਣ ਨਾ ਪੈਂਦੈ ਠੀਕ ਐ ਨਾ ਜੇੜਾ ਤੁਸੀਂ ਅ ਪਣਾ ਆਰਟ ਆਪਣੇ ਆਪ ਪਹਿਚਾਣ ਲਓਗੇ ਤਾਂ ਫਿਰ ਓਨੂੰ ਓ ਅਲੱਗ ਤਰੀਕੇ ਨਾਲ ਤੁਸੀਂ ਮਾਰ ਕਿਟ ਚ ਲਿਆਓਗੇ ਉਦੋਂ ਆਪਣਾ ਅ ਇੱਕ ਇਨਕਮ ਸੋਰਸ ਵੀ ਬਣਾ ਸਕ ਦੇ ਓ ਉਸਨੂੰ ਵੀ ਹਾਂਜੀ ਹੁਣ ਕਈਆਂ ਕੋ ਕਈਆਂ ਨੂੰ ਸ਼ੌਕ ਹੁੰਦੈ ਘਰ ਵੱਖਰਾ ਸਜਾਣ ਦਾ ਅਲੱਗ ਤਰੀਕੇ ਨਾਲ ਸਜਾਨ ਦਾ ਕਰਨ ਦਾ। ਓਨਾਂ ਨੂੰ ਜਾਓ ਤਾਂ ਓਨਾਂ ਕੋਲ ਇੰਟੀਰੀਅਰ ਡਿਜ਼ਾਇਨਿੰਗ ਇੰਨੀ ਅੱਛੀ ਹੋ ਜਾਂਦੀ ਐ ਓਨਾਂ ਕੋਲ। ਹੈਨਾ।
ਸਈ ਗੱਲ ਐ ਬਿਲਕੁੱਲ ਸਈ ਗੱਲ ਐ ਬਿਲਕੁੱਲ ਜੇੜੇ ਇਸਤਾਰੇ ਵੀ ਜਿੰਨੇ ਵੀ ਸ਼ੌਂਕ ਐ ਸਾਰੇ ਆਪਣੇ ਸ਼ਖਸੀਅਤ ਐ ਓ ਅੰਦਰੋਂ ਨੀ ਖਰਦੇ ਐ ਜਦੋਂ ਅੰਦਰੋਂ ਨਿਕਲਦੇ ਐ ਤੇ ਓਂਦੇ ਨਾਲ ਕੈਂਦੇ ਕੀ ਆਪਣਾ ਆਤਮ ਵਿਸ਼ਵਾਸ ਵੀ ਵੱਧਦੈ ਹਰ ਚੀਜ਼ ਚ ਓ ਆਪਣੇ ਨਾਲ ਸਾਥ ਦਿੰਦੈ। ਜਦੋਂ ਕੈਂਦੇ ਆ ਹਰ ਚੀਜ਼ ਨੂੰ ਆਪਾਂ ਦਿਲਚਸਪ ਬਣਾਣੀ ਐ ਹਰ ਤਰੀ ਕੇ ਨੂੰ ਮਤਲਬ ਓਨੂੰ ਮਨੋਰੰਜਨ ਦੇ ਵਿੱਚ ਲੈ ਕੇ ਆਣਾ ਐ ਤੇ ਆਪਾਂ ਉਹਨੂੰ ਚੀਜ਼ ਨੂੰ ਰੰਗੀਨ ਬਣਾਉਣਾ ਪੈਂਦਾ, ਕੋਈ ਵੀ ਕੋਈ ਵੀ ਤੁਸੀਂ ਚੀਜ਼ ਚੋਂ ਚਾਹੇ। ਆਰਟ ਚੁਣੋ, ਚਾਹੇ ਤੁਸੀਂ ਕੋਈ ਡਿਜ਼ਾਇਨ ਸਿੱਖੋ ਕੁਛ ਵੀ ਕਰੋ। ਪਰ ਉਹਨਾਂ ਨੂੰ ਤੁਸੀਂ ਕਹਿੰਦੇ ਨੇ ਇਕ
ਅੰਦਰੋਂ ਇਹੋ ਜਿਹਾ ਰੰਗੀਰ ਬਣਾਓ, ਕਿ ਜਿਹੜਾ ਤੁਹਾਨੂੰ ਹੋਰ ਜਾ ਕੇ ਤੁਹਾਨੂੰ ਹਮੇਸ਼ਾ ਖੁਸ਼ ਰੱਖ, ਜਦੋਂ ਕਦੀ ਤੁਸੀਂ। ਕਿਤੇ ਵੀ ਚਲੇ ਜਾਓ, ਤੁਹਾਨੂੰ ਉਹਦੇ ਨਾਲ ਫ਼ਾਇਦੇ ਹੀ ਮਿਲਣਗੇ। ਵੈਸੇ ਮੇਰੇ ਹਿਸਾਬ, ਨਾਲ ਤਾਂ ਜੇ ਤੁਸੀਂ ਆਦੇ ਅੰਦਰੋਂ ਕਰਦੇ ਔ ਨਾ ਕੋਈ ਵੀ ਚੀਜ਼। ਉਹ ਨਿਖਰ ਕੇ ਬਾਹਰ ਆਦੀ ਹੀ ਆਦੀ ਐ। ਤੇ ਮੈਨੂੰ ਕੁਕਿੰਗ ਦਾ ਵੀ ਬੜਾ ਸ਼ੌਕ ਐ, ਮੈਂ ਕਿਚਨ-ਕਿਚਨ ਮੈਂ ਜਾਂਦੀ ਆ ਰਸੋਈ ਦੇ ਵਿੱਚ। ਮੈਨੂੰ ਬਹੁਤ ਸ਼ੌਕ ਐ ਮੈਂ ਲੱਗ ਲੱਗ ਚੀਜ਼ਾਂ ਬਣਾਵਾ ਮੈਂ ਕਿੰਨੀ ਆ ਜਿਹੜ ਮੈਂ ਰੈ ਵੀ ਦੇਖੀ ਐ ਨਾ, ਇਸ ਰੈਸਪੀ ਨੂੰ ਵੀ ਚੇਂਜ ਕਰ ਦਿੰਨੀ ਆ ਮੈਂ ਕਿ ਥੋੜ੍ਹਾ ਜਿਹਾ ਇਹਨੂੰ ਨਾ ਮੋਲਟ ਕਰਾਂ ਤੇ ਅਲੱਗ ਚੀਜ਼ ਬਣਾਵਾਂ,
ਬਿਲਕੁਲ ਇੱਕ ਨਵੇਂ ਤਰੀਕੇ ਨਾਲ ਉਹ ਤਾਂ ਹੈ ਈ ਜਿਵੇਂ ਹੁਣ ਆਪਾਂ ਵੀ ਕੁਛ ਵੀ ਲਓ ਤੇ ਉਹਦੇ ਚ, ਆਪਣਾ ਪੰਜਾਬੀ ਟੱਚ ਤਾਂ ਆਪਾਂ ਲੈਣਾ ਈ ਹੁੰਦਾ ਐ। ਕੋਈ ਵੀ ਬਾਹਰਲੀ ਰੈਸਪੀ ਵੀ ਹੋਏ, ਤੇ ਉਹਨੂੰ ਆਪਣੇ ਤਰੀਕੇ ਨਾਲ ਆਪਾਂ ਮੋਲਟ ਕਰ ਲਣਾ ਉਹ ਇਨੋਵੇਸ਼ਨ ਆਪਣੀਆਂ ਵਿੱਚ ਲੈ ਕੇ ਆ ਜਾਨੇ ਆ। ਤੇ ਉਹਦਾ ਅਲਗ ਈ ਤਰੀਕੇ ਨਾਲ ਪ੍ਰੈਜਟ ਹੋ ਜਾਂਦਾ ਫਿਰ, ਨਈ ਇਹ ਆਰਟ ਤਾਂ ਵੈਸੇ ਹਰ ਗ੍ਰਹਿਣੀ ਚ ਹੋਣਾ ਈ ਚਾਹੀਦਾ ਐ। ਤੇ ਹੁੰਦਾ ਈ ਐ ਵੈਸੇ ਤਕਰੀਬਨ ਤਾਂ ਹਾਂਜੀ,
ਜਿੰਨੇ ਨਾ ਅੱਜ ਦੇ ਬੱਚੇ ਸ਼ੌਕੀਨੀ ਐ ਉਹ ਕਹਿੰਦੇ ਆ ਬਜ਼ਾਰੋਂ ਮੰਗਾ ਕੇ ਖਾ ਲਾਂਗੇ, ਤੁਸੀਂ ਅਸੀਂ ਕਹਿਨੇ ਆ ਨਾ ਬੱਚੋ ਤੁਸੀਂ ਸਿੱਖਲਓ ਸਾਨੂੰ ਵੇਖ ਕੇ ਦੇਖੋ ਕੀ ਕੀ ਨਵੀਂ ਚੀਜ਼ ਬਣਦੀ ਐ ਨਹੀਂ ਉਹ ਕਹਿੰਦੇ ਨਹੀਂ,
ਉਹ ਹਿਲਕੇ ਨੀ ਰਾਜੀ ਨਾ ਬੇਸਿਕਲੀ ਉਹ ਕਰਨਾ ਈ ਨੀ ਚਾਹੁੰਦੇ ਨਾ ਦੀਦੀ, ਉਹ ਕਰਨਾ ਈ ਨੀ ਚਾਹੁੰਦੇ ਜ਼ਿਆਦਾ, ਕੁਛ ਉਹਨਾਂ ਨੂੰ ਇਹ ਬਸ ਪੜ੍ਹ ਲਿਆ ਆਪਣਾ ਕੰਮ ਕਰ ਲਿਆ ਅਸੀਂ ਹ ਇੰਨੇ ਜਿਆਦਾ ਬਿਜੀ ਹੈਗੇ ਆ, ਆਂ ਸਾਨੂੰ ਤਾਂ ਬਸ ਆਪਣਾ ਈ ਉਹਦੇ ਤੋਂ ਟਾਈਮ ਮਿਲਦਾ। ਦਾ ਨੀ ਤੁਹਾਨੂੰ ਕੀ ਪਤਾ ਬਸ ਉਹਨਾ ਨੂੰ ਇਹੀ ਸਭ ਆਦਾ ਐ।
ਸਈ ਗੱਲ,
ਟਾਈਮ ਕੱਢਣਾ ਪੈਂਦਾ ਆਪਣੀ ਹੋਬੀਜ਼ ਵਾਸਤੇ ਟਾਈਮ ਕੱਢਣਾ ਪੈਂਦਾ, ਤੇ ਤੁਹਾਨੂੰ ਜਿਹੜਾ ਤੁਸੀਂ ਅੰਦਰੋਂ ਰੀਫਰੈਸ਼ ਹੁੰਦੇ ਹੋ ਨਾ ਉਹ, ਤੁਸੀਂ ਆਪਣੀ ਹੋਵੀਸ ਨੂੰ ਹੀ ਟਾਈਮ ਦੇ ਕੇ ਹੁਦੇ ਔ। ਆਪਣੀ ਰੂਟੀਨ ਵਿੱਚ ਚ ਕਦੇ ਵੀ ਤੁਸੀਂ ਆਪਣੇ ਦਿਮਾਗ ਨੂੰ ਪ੍ਰੋਪਰ ਤਰੋ ਤਾਜ਼ਾ ਉਦੋਂ ਤੱਕ ਨੀ ਕਰ ਸਕਦੇ ਜਦੋਂ ਤੱਕ ਕੋਈ ਹੋਬੀ, ਨਾ ਤੁਸੀਂ ਲਈ ਪਾਲੀ ਕਿਸੇ ਨੇ ਪਲਾਂਟਿੰਗ ਦੀ ਕੀਤੀ ਹੁੰਦੀ ਐ। ਹਨਾ ਗਮਲੇ ਗੁਮਲੇ ਲਗਾ ਕੇ ਤੇ ਉਹਦੇ ਵਿੱਚ ਪਲਾਂਟਸ ਵਿੱਚ, ਕਰਦਾ ਉਹ ਵੀ ਇੱਕ ਹੋਬੀ ਐ ਉਹਨੂੰ ਟਾਈਮ ਦੇਣਾ,
ਸਈ ਗੱਲ ਬਿਲਕੁਲ,
ਬੋਤ
ਚਲੋ ਵਧੀਆ ਮੈਨੂੰ ਵੀ, ਬੋਨ ਬਹੁਤ ਵਧੀਆ ਲੱਗਿਆ ਚ ਚਲੋ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ,